ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ।
ਬਸ ਵਧੀਆ। ਤੁਸੀਂ ਸੁਣਾਓ ਤੁਸੀਂ ਕਿਵੇਂ ਹੋ।
ਹਾਂਜੀ ਹਾਂਜੀ ਬਹੁਤ ਵਧੀਆ ਜੀ। ਹੋਰ ਸੁਣਾਓ। ਬੱਚੇ ਘਰ ਪਰਿਵਾਰ।
ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਇੱਥੇ ਮੌਸਮ-ਮੌਸਮ ਬਰਸਾਤ ਚੱਲ ਰਹੀ ਹੈ, ਬਾਰਿਸ਼।
ਅਰੇ, ਕਿਆ ਬਾਤ ਐ। ਫੇਰ ਤੇ ਬਰਸਾਤ ਹੋਏ, ਔਰ ਪਕੌੜੇ ਹੋਣ ਮਜ਼ਾ ਹੀ ਆ ਜਾਏ।
ਹਾਂ ਬਿਲਕੁਲ, ਪਕੌੜੇ ਹੋਣ ਉਹ ਵੀ ਠੀਕ ਏ
ਗਰਮੀੇ।
ਅੱਛਾ ਜੀ?
ਹਾਂਜੀ- ਹਾਂਜੀ, ਹਜੇ ਬਹੁਤ ਗਰਮੀ ਪੈ ਰਹੀ ਹੈ, ਕਿਸੇ ਕਿਸੇ ਪਾਸੇ ਇੰਨਾ ਮੀਂਹ ਆ ਰਿਹਾ, ਔਰ ਕਿਸੇ ਪਾਸੇ ਬਿਲਕੁਲ ਵੀ ਨਹੀਂ ਐ।
ਹਾਂਜੀ, ਸਹੀ ਹੈ, ਸਾਡੇ ਇੱਧਰ ਵੀ ਇੱਦਾ ਪੂਰੇ ਸ਼ਹਿਰ ਵਿੱਚ ਨਹੀਂ ਏ, ਕਿਸੇ ਕਿਸੇ ਥਾਂ ਤੇ ਹੀ ਪੈ ਰਿਹਾ ਮੀਂਹ।
ਅੱਛਾ-ਅੱਛਾ, ਬਸ ਜਿਸ ਬਦਲੀ ਆਉਂਦੀ ਹੈ।
ਹਾਂਜੀ, ਬਸ ਉਹੀ ਨਾਂ ਪਰ ਉਹ ਤੇ ਠੀਕ ਹੈ ਚਲੋ, ਬਰਸਾਤ ਤੇ ਜ਼ਰੂਰੀ ਵੀ ਹੈਗੀ ਹੈ ਨਾ?
ਉਹ ਜ਼ਰੂ ਰੀ ਏ ਨਾਲੇ ਗਰਮੀ ਇਤਨੀ ਹੋ ਰਹੀ ਹੈ ਨਾ ਤੇ ਬਾਰਿਸ਼ ਬਹੁਤ ਨੀਡ ਹੈ, ਹੁਣ ਤੇ ਬੱਚੇ ਵੀ ਦੇਖੋ ਗਰਮੀ ਵਿੱਚ ਸਕੂਲ ਜਾ ਰਹੇ ਨੇ।
ਹਾਂਜੀ, ਸਾਡੇ ਇਥ ਤਾਂ ਠੰਡਾ ਮੌਸਮ ਹੋਇਆ ਦੈ। ਤਾਂ ਸਾਡੇ ਇੰਨੀ ਗਰਮੀ ਨੀਂ।
ਅੱਛਾ-ਅੱਛਾ।
ਕਿਉਕਿ ਨਾ ਸਾਡੇ ਮੀਂਹ ਲਗਾਤਾਰ ਲੱਗੇਆ ਹੀ ਹੋਇਆ ਐ, ਹਾਂਜੀ।
ਅੱਛਾ- ਅੱਛਾ। ਹੋਰ ਸੁਣਾਓ, ਅੱਜ ਕਿੱਦਾਂ ਯਾਦ ਕਰ ਲਿਆ ਤੁਸੀਂ?
ਹਾਂਜੀ, ਬਸ ਤੁਹਾਨੂੰ ਪਰੇਸ਼ਾਨ ਕਰਨ ਲਈ ਯਾਦ ਕਰ ਲਿਆ।
ਅਰੇ ਨਹੀਂ- ਨਹੀਂ, ਚਲੋ ਇਸ ਸੀ ਬਾਹਾਨੇ ਸਹੀ ਫੋਨ ਤੇ ਕੀਤਾ, ਭਾਵੇਂ ਪਰੇਸ਼ਾਨ ਕਰਨ ਲਈ ਕੀਤਾ ਐ।
ਹਾਂਜੀ, ਕਿਉਂਕਿ ਸਾਨੂੰ ਪਤਾ ਹੈ ਨਾ ਕੁੱਛ ਵੀ ਹੋਏ ਕੋਈ ਵੀ ਪ੍ਰੋਬਲਮ ਹੋ, ਸੋਲਿਊਸ਼ਨ ਵਾਲਾ ਕੋਈ ਮਿਲ ਹੀ ਜਾਂਦੈਂ ਬੰਦਾ। ਇਸ ਕਰਕੇ ਤੁਹਾਨੂੰ ਫੋਨ ਕਰ ਲੈਂਦੇ ਆ, ਅਰੇ ਉਹ ਕੀ ਨਾਲੇ ਮੀਂਹ ਤੇ ਪੈ ਈ ਰਿਹਾ ਹੈ, ਨਾਲੇ ਕੀ ਸਾਨੂੰ ਸਡਨ ਜਿਵੇਂ ਹੁਣੇ ਕਾਲ ਹੀ ਆਇਆ ਸੀ, ਦਸ ਇੱਕ ਮਿੰਟ ਪਹਿਲੇ, ਸਾਡੇ ਨਾ ਗੈਸਟ ਆ ਰਹੇ ਨੇ। ਉਹ ਹੁਨ? ਇਦਾਂ ਹੈ ਕਿ ਦੇਖੋ ਦਿਨੇ ਤੇ ਪੋਸੀਬਿਲਿਟੀ ਵੀ ਨਹੀਂ ਹੁੰਦੀ ਨਾ, ਕਿ ਆਪਾਂ ਕਿੱਥੋਂ ਦੀ ਮੰਗਵਾਈਏ? ਜਿੱਦਾਂ ਬਾਹਰੋਂ ਹੋਟਲ ਜਾਂ ਉੱਥੋਂ ਦੀ ਆਰਡਰ ਕਰਦੀਏ ਮੀਂਹ ਪੈ ਰਿਹਾ ਤੇ ਡਿਲੀਵਰੀ ਵੀ ਨਹੀਂ ਮਿਲ ਪਾਉਂਦੀ ਟਾਈਮ ਨਾਲ।
ਹਾਂਜੀ- ਹਾਂਜੀ।
ਸੋਚ ਰਿਹਾ ਘਰੇ ਹੀ ਬਣਾ ਲਈ, ਪਰ ਇਹੀ ਸੋਚ ਰਿਹਾ ਬਣਾਈਏ ਕਿ ਟਾਈਮ ਵੀ ਇੰਨਾ ਹੈ ਨੀਂ। ਤੇ ਸੋਚੋ ਇੱਕ ਦੋ ਤੇ ਬਣਾ ਲਈਏ ਸਬਜ਼ੀ, ਹਾਂਜੀ। ਤੇ ਮੈਂ ਉਹੀ ਪੁੱਛਣਾ ਸੀ
ਤੇ ਤੁਸੀਂ ਉਹ ਬਣਾ ਲਓ, ਸ਼ਾਹੀ ਪਨੀਰ ਬਣਾ ਲਓ ਦਾਲ ਮੱਖਣੀ ਬਣਾ ਲੋ, ਸ਼ਾਹੀ ਪਨੀਰ ਬਣਾ ਲੋ?
ਦਾਲ ਮੱਖਣੀ ਪੋਸੀਬਲ ਏ? ਜੇ ਦਾਲ ਨਾ ਸਹੀ ਹੋਏ ਤੇ?
ਨਹੀਂ- ਨਹੀਂ, ਬਿਲਕੁਲ-ਬਿਲਕੁਲ, ਗਰਮ-ਗਰਮ ਪਾਣੀ ਚ ਗਰਮ ਪਾਣੀ ਚ ਬਣਾਓ ਨਾ ਦਾਲ ਤੁਸੀਂ।
ਪਾਣੀ ਗਰਮ, ਗਰਮ ਪਾਣੀ, ਪਹਿਲੇ ਗਰਮ ਪਾਣੀ ਕਰ ਲਉ ਉਹਦੇ ਵਿੱਚ ਫਿਰ ਦਾਲ ਪਾਓ। ਸਾਬਤ? ਹਾਂਜੀ, ਨਹੀਂ ਵੀ-ਨਹੀਂ ਵੀ ਨਹੀਂ ਹੁਣ ਟਾਈਮ ਤੇ ਹੈ, ਦੇਖੋ ਵਿਗਾਉਣ ਦਾ ਇਸ ਤਰ੍ਹਾਂ ਕਿ ਪਾਣੀ ਤੇਜ਼ ਗਰਮ ਕਰਕੇ ਨਾ ਤੇ ਤੁਸੀਂ ਉਹਦੇ ਵਿੱਚ ਚ ਨਮਕ ਤੇ ਨਾਲ ਅਪਣਾ ਦਾਲ ਵਗੈਰਾ ਪਾ ਕੇ ਲਸਣ, ਪਿਆਜ ਪਾ ਕੇ ਹਰੀਆਂ ਮਰਚਾਂ ਤੇ ਵਿਸਲਾਂ ਕਰਾ ਲੋ, ਹਾਂਜੀ। ਬਣ ਜਾਏਗੀ ਬੋਹਤ ਅੱਛੀ ਬਣ ਜਾਏਗੀ, ਅਗਰ ਤੁਸੀਂ ਨਈ ਤੁਸੀਂ ਏਹ ਬਣਾਣਾ ਚਾਂਦੇ ਤੇ ਅਪਣਾ ਛੋਲੇਆਂ ਦੀ ਦਾਲ ਬਣਾ ਲੋ ਵੜੀ ਪਾ ਕੇ।
ਅੱਛਾ ਨਹੀਂ ਦੇਖੋ ਵੜੀ ਹਰ ਕੋਈ ਨੀ ਪਸੰਦ ਕਰਦਾ। ਦਾਲ ਮੱਖਣੀ ਕੀ ਏਕ, ਹਾਂਜੀ ਦਾਲ ਮੱਖਣੀ ਦਾ ਤੇ
ਪਸੰਦ ਕਰਦਾ ਏ।
ਹਾਂਜੀ-ਹਾਂਜੀ ਓਹੀ ਨਾ ਜੇ ਕਿਸੇ ਦੇ ਆਣ ਦਾ ਪੇਹਲੇ ਪਤਾ ਹੋਏ ਤਾਂ ਆਪਾਂ ਪੇਹਲੇ ਇੱਕ ਦਿਨ ਪੇਹਲੇ ਹੀ ਰੈਡੀ ਕਰ ਕੇ ਰੱਖਣੇ ਆ ਨਾ, ਰਾਤੀ ਪਿਗੋ ਦੋ ਦਾਲ ਕਿਉਂਕਿ ਅਸੀਂ ਕਦੀ ਬਿਨਾਂ ਭੀਗੋਏ ਬਣਾਈ ਨੀ। ਤੇ ਬਿਲਕੁਲ ਵੀ ਆਈਡੀਆ ਨਈ ਏ।
ਨਈ ਬਣ ਜਾਏਗੀ ਬੋਹਤ ਅੱਛੀ ਬਣੇਗੀ, ਅਸੀਂ ਤੇ ਏਸ ਰ੍ਹਾਂ ਹੀ ਬਣਾਨੇ ਆਂ ਕਈ ਵਾਰੀ। ਹੁਣ ਏਹ ਤੇ ਹੈ ਨੀ ਕਿ ਕੋਈ ਗੈਸਟ ਆਏਗਾ, ਆਂਦੇ ਹੀ ਮਤਲਬ ਖਾਣਾ ਖਾਣ ਬੈਠ ਜਾਂਦਾ ਏ। ਕੋਈ ਬੰਦਾ ਆਂਦਾ ਏ ਚਾਹ ਪਾਣੀ, ਤੇ ਫਿਰ ਇਤਨੀ ਦੇਰ ਚ ਬੋਹਤ ਆਰਾਮ ਨਾਲ ਬਾਣ ਜਾਏਗੀ।
ਹਾਂਜੀ ਪਰ ਅਪਾਂ ਨੂੰ ਪ੍ਰੇਸ਼ਰ ਰੇਹੰਦਾ ਨਾ ਕਿ ਆ ਚਲੋ ਜੋ ਚੀਜ਼ ਐਟਲੀਸਟ ਅ ਰੋਟੀ ਤੇ ਉਦੋਂ ਬਣ ਜਾਂਦੀ ਏ ਬਟ ਸਬਜ਼ੀ ਪੇਹਲੇ ਰੇਡੀ ਰਏ।
ਨਈ-ਨਈ ਬਾਣ ਜਾਏਗੀ ਬੋਹਤ ਅੱਛੀ ਬਾਣ ਜਾਏਗੀ, ਤੁਸੀਂ ਦੇਖ ਹਾਂਜੀ ਗਰਮ-ਗਰਮ ਪਾਣੀ ਦੇ ਵਿੱਚ ਨਾ ਦਾਲ ਪਾ ਕੇ ਤੇ ਅਪਣਾ ਜੋ ਸਮਾਨ ਅਸੀਂ ਪਾਣੇ ਆਂ ਉਹ ਪਾ ਕੇ ਵਿਸਲਾਂ ਕਰਾ ਲੋ। ਏਕ ਪਾਸੇ ਤੁਸੀਂ ਸ਼ਾਹੀ ਪਨੀਰ ਦਾ ਮਸਾਲਾ ਬਣਾ ਲੋ, ਟਮਾਟਰ ਆਲ ਚ, ਪੇਹਲੇ ਅਪਣਾ ਥੋੜਾ ਜੇਆ ਪਿਆਜ ਨੂੰ ਭੁੰਨ ਲੋੋ ਵਿੱਚ ਟਮਾਟਰ ਪਾ ਲੋੋ ਲਸਣ ਪਾ ਲੇਆ, ਥੋੜੇ ਜਿੰਨੇ ਕਾਜੂ ਪਾ ਲੋ। ਹਾਂ ਸਭ ਕੁਛ ਕੱਠਾ ਹੀ ਭੁੰਨ ਲੋੋ, ਕਾਜੂ ਪਾ ਕੇ ਤੇ ਨਾਲ ਥੋੜ੍ਹੀ ਖਸਖਸ ਵਗੈਰਾ ਪਾ ਲੋ, ਅਗਰ ਹੈਗੀ ਏ ਤੇ। ਚੰਗੀ ਤਰ੍ਹਾਂ ਉਨ੍ਹਾਂ ਨੂੰ ਭੁੰਨ, ਭੁੰਨ ਲੋ। ਬਸ ਜਿਸ ਤਰ੍ਹਾਂ ਮਸਾਲਾ ਅਸੀਂ ਤਿਆਰ ਨੀ ਕਰਦੇ ਬਸ ਉਦਾਂ ਹੀ ਮਸਾਲਾ ਤਿਆਰ ਕਰਨਾ ਮੱਖ, ਹਲਦੀ, ਮਿਰਚਾਂ ਪਾ ਲੋ। ਥੋੜ੍ਹਾ ਠੰਡਾ ਕਰਕੇ ਉਹਨੂੰ ਮਿਕਸੀ ਵਿੱਚ ਤੁਸੀਂ ਬੀਟ ਕਰਨਾ ਹੈ। ਅੱਛਾ ਏਕ ਅੱਛੀ ਜੀ, ਹਾਂ ਸਭ ਕੁਛ ਕੱਠਾ
ਤੁਸੀਂ ਕਰ ਰਏ ਹੋ ਉਹਦੇ ਇੱਚ ਹੀ ਪਾਣਾ ਏ ਮਤਲਬ ਜਿੱਦਾਂ ਟਮਾਟਰ ਪਿਆਜ ਹਿਜ਼ ਹੀ ਸਾਰੇ ਨਮਕ ਮਿਰਚ?
ਸਬ ਹਾਂਜੀ-ਹਾਂਜੀ-ਹਾਂਜੀ ਉਸੀ ਵਿੱਚ ਹੀ ਸਭ ਕੁਛ ਪਾ ਕੇ ਨਾ ਤੇ ਅਪਣਾ ਮਿਕਸੀ ਚ ਪੀਸ ਲੋੋ। ਠੰਡਾ ਕਰਕੇ, ਫਿਰ ਤੁਸੀਂ ਅਪਣਾ ਕੜਾਈ ਵਿੱਚ ਥੋੜ੍ਹਾ ਜੇਹਾ ਤੇਲ ਯਾ ਬਟਰ ਪਾ ਲੋ ਯਾ ਘਿਓ ਪਾ ਲੋ ਦੇਸੀ ਘਿਓ, ਉਹਦੇ ਥੋੜ੍ਹਾ ਜਿੰਨਾ ਅਪਣੇ ਖੜੇ ਮਸਾਲੇ ਤੇਜ ਪਤਾ ਪਾ ਲੇਆ ਥੋੜਾ ਜੇਹਾ ਲੌਂਗ ਲੂੰਗ ਪਾ ਲੇਆ ਥੋੜਾ ਜੀਰਾ ਜੇ ਤੁਹਾਨੂੰ ਪਸੰਦ ਹੈ ਤੇ, ਅਪਣਾ ਥੋੜਾ ਜੇਹਾ ਪਾ ਕੇ ਵਿੱਚ ਸਾਰਾ ਜੋ ਮਸਾਲਾ ਪੀਸਿਆ ਦਾ ਵਿੱਚ ਪਾਲੋ, ਤੇ ਉਹਦੇ ਚ ਹਲ ਹਲਕੀ ਜਿੰਨੀ ਸ਼ੇਹਦ ਪਾਲੋ ਹਲਕੀ ਜਿਹ, ਜੇ ਤੇ ਤੁਹਾਨੂੰ ਮਿ
ਚ ਸ਼ੇਹਦ ਪਾ ਸਕਦੇ ਆ?
ਹਾਂ-ਹਾਂ ਕੋਈ ਨੀ ਹ ਮਾੜੀ ਜਿਹ ਪਾਣੀ ਏ ਤੁਸੀਂ ਕੇਹੜਾ ਬੋਹਤ ਜ਼ਆਦਾ ਪਾਣੀ ਏ, ਜੇ ਤੁਹਾਨੂੰ ਮਿੱਠਾ ਪਸੰਦ ਹੈ ਅਗਰ ਨਹੀਂ ਪਸੰਦ ਤੇ ਫੇਰ ਰੇਹਣ ਦੋ ਸਕਿਪ ਕਰਦੋ। ਹਾਂ-ਹਾਂ ਕੋਈ ਗੱਲ ਨੀ ਰੇਹਣ ਦੌ ਫਿਰ ਥੋੜਾ ਜੇਹੇ ਵਿੱਚ ਇੱਕ ਅਹ ਕਰੀਮ ਹੈਗੀ ਏ ਤੇ ਪਾਲੋ, ਨਹੀਂ ਹੈ ਤੇ ਕਾਰ ਦੀ ਤਾਜ਼ੀ ਕੱਢੀ ਹੋਈ ਮਲਾਈ ਨੂੰ ਥੋੜਾ ਜੇਹਾ ਮਿਕਸੀ ਚ ਪੀਸ ਲੋ, ਤੇ ਨਾਲ ਉਹ ਥੋੜਾ ਐਡ ਕਰ ਲੋ। ਤੇ ਨਾਲ ਅਪਣਾ ਥੋੜਾ ਕਸੂਰੀ ਮੇਥੀ ਪਾਲੋ।
ਦਿੱਕਤ ਤੇ ਨਹੀਂ ਹੋਏਗੀ?
ਕਾਦੀ?
ਜਿੱਦਾਂ ਮਲਾਈ ਨੂੰ ਮਿਕਸੀ ਚ' ਫੇਕ
ਨਹੀਂ- ਨਹੀਂ ਕੁਛ ਨਹੀਂ ਹੋਣਾ ਨਾ ਹਲਕਾ ਜਿਹਾ ਹੀ ਕਰਨਾ ਤੁਸੀਂ, ਤਾਜ਼ੀ- ਤਾਜ਼ੀ ਮਲਾਈ ਲੈ ਕੇ ਨਾ। ਤੇ ਨਾਲ ਥੋੜ੍ਹਾ ਜਿਹਾ ਉੱਪਰੋਂ ਦੀ ਕਸੂਰੀ ਮੇਥੀ ਪਾ ਕੇ। ਪਨੀਰ ਪਾ ਕੇ ਸਰਵ ਕਰਦੋ। ਇੰਸਟੈਂਟ ਦੇਖੋ ਹੁਣ ਤੁਹਾਡੇ ਕੋਲ ਟਾਈਮ ਤੇ ਹੈ ਨੀ ਲੰਬਾ ਚੌੜਾ ਤੁਸੀਂ ਕੰਮ ਖਿੱਚੋ। ਤੇ ਤੁਸੀਂ ਇਹ ਬਣਾ ਲਓ। ਤੇ ਦਹੀਂ ਦੇ ਵਿੱਚ ਅ ਜੇ ਰਾਇਤਾ ਪਾਣਾ ਪਕ ਪਕੌੜੀਆਂ, ਬੂੰਡੀ ਪਾਣੀ ਹੈ ਤੇ ਉਹ ਪਾਲੋ। ਹਾਂ, ਨਹੀਂ ਤਾਂ ਫੇਰ ਆਪਣਾ ਉਹ ਪਾਲੋ ਟਮਾਟਰ, ਪਿਆਜ, ਖੀਰਾ ਪਾ ਲੋ ਵਿੱਚ।
ਹੂ ਹਾਂਜੀ- ਹਾਂਜੀ ਉਹ ਤੇ ਹੈ ਹੀ, ਹਾਂਜੀ ਨਾਲੇ ਠੀਕ। ਦੋ ਸਬਜ਼ੀਆਂ ਮਤਲਬ ਇੱਕ ਸਬਜ਼ੀ ਹੋਗੀ। ਦਾਲ ਹੋ ਜਾਏਗੀ। ਨਾਲੇ ਪੁਲਾਓ ਬਣਾ ਲਾਂਗੇ। ਹਾਂਜੀ। ਤੁਸੀਂ ਪੁਲਾਓ ਕਿੱਦਾਂ ਬਣਾਉਂਦੇ ਹੋ?
ਮੇਰੇ ਤੇ ਸਾਡੇ ਤੇ ਤੇ ਵੈਸੇ ਤੇ ਜ਼ਿਆਦਾਤਰ ਬੱਚੇ ਤੇ ਇਹੀ ਦੇਖੋ ਉਹ ਕਹਿੰਦੇ ਨੇ ਕਿ ਬਈ ਸਬਜ਼ੀਆਂ ਸਾਰੀਆਂ ਪਾਓ। ਤੇ ਮੈਂ ਤੇ ਮਟਰ ਵੀ ਪਾਉਦੀ ਹਾਂ। ਆਲੂ ਵੀ, ਗੋਭੀ ਵੀ ਪਾਉਂਦੀ ਹਾਂ ਤੇ ਨਾਲ ਆਪਣੇ ਥੋੜੇ ਜਿਹੇ ਨਿਊਟਰੀਜਸ ਨਹੀਂ ਆਉਂਦੇ। ਥੋੜੇ ਜਿਹੇ ਉਹ ਪਾ ਲੇ, ਥੋੜਾ ਅ ਪਨੀਰ ਔਰ ਮਸ਼ਰੂਮ। ਫ ਸਾਰੀ ਸਬਜ਼ੀਆਂ ਮਿਲਾ ਕੇ ਹੀ ਬਣਾਉਂਦੀ ਹਾਂ। ਸਾਡੇ ਦੇ ਬੱਚਿਆਂ ਨੂੰ ਇਹੀ ਪਸੰਦ ਹੈ।
ਅੱਛਾ।
ਹਾਂਜੀ। ਹਾਂ -ਹਾਂ, ਬੜੇ ਆਰਾਮ ਨਾਲ। ਪਹਿਲੇ ਸਬਜ਼ੀਆਂ ਨੂੰ ਭੁੰਨ ਲਓ ਨਾ, ਪਹਿਲੇ ਭੁੰਨ ਲਓ।
ਅੱਛਾ।
ਹਾਂਜੀ- ਹਾਂਜੀ। ਨਾਲ ਆਖਰੀ ਵੀ ਥੋੜ੍ਹਾ ਪਨੀਰ ਪਾ ਲੋੋ।
ਹਾਂਜੀ।
ਮੈਂ ਕਿਹਾ, ਆਖਰੀ ਵਿੱਚ ਥੋੜ੍ਹਾ ਜਿਹਾ ਪਨੀਰ ਪਾ ਲ ਲੋ ਨਾਲ।
ਅੱਛਾ -ਅੱਛਾ।
ਹਾਂਜੀ।
ਠੀਕ ਹੈ। ਚਲੋ ਇੰਨੀ ਹੈਲਪ ਹੋ ਗਈ, ਦੋ ਸਬਜ਼ੀਆਂ ਹੋ ਗਈਆਂ ਨਾਲੇ ਪੁਲਾਵ। ਅਲੱਗ ਹੀ ਦਿਖ ਜਾਂਦਾ ਕਿ ਕੋਈ ਆਉਂਦਾ ਤੇ ਯਾਰ ਰਹਿ। ਟ ਤਿੰਨ- ਚਾਰ ਆਈਟਮ ਦੇ ਨਰੇ ਚਾਹੀਦੀ ਏ ਹਨਾ। ਹੈ। ਹੁਣ ਦੇਖਲ ਹਰ ਕੁਛ ਕੁ ਕਰ ਵੀ ਵੀ ਬਣਾ ਪਾਉਂਦੇ। ਕਦੀ- ਕਦੀ ਇਹ ਹੁੰਦਾ ਕਿ ਚਲੋ ਬਣਾਇਆ ਠੀਕ ਏ। ਇੰਨੀ ਹੈਬਿਟ ਨ ਸਾਡੀ ਫੈਮਿਲੀ ਵੀ ਤੁਹਾਨੂੰ ਪਤਾ ਛੋ ਉਸੇ, ਤੇ ਇਨਾ ਬਣਾਉਣ ਵਿੱਚ ਆਉਂਦਾ ਹੀ ਨੀ ਇਹ। ਜੇਕਰ ਕਿੱਥੇ ਕੁੱਝ ਵੀ ਹੁੰਦਾ ਹੈ ਤੇ ਅਸੀਂ ਕਿ ਚਲੋ ਬਾਹਰ ਖਾ ਲਿਆ ਜਾਂ ਬਾਹਰ ਉਹ ਔਡਰ ਕਰ
ਹਾਂ। ਉਹੀ ਨਾ ਅੱਜ ਕੱਲ ਸੌਖਾ ਕੰਮ ਲੱਗਦਾ ਚਲੋ ਬਈ ਬਾਹਰੋਂ ਔਡਰ ਕਰ ਲਿਆ।
ਹਾਂਜੀ- ਹਾਂਜੀ।
ਪਰ ਖਰ ਦਾ ਬਈ ਜੋ ਖਾਣਾ ਤੇ ਆਪਣੇ ਘਰ ਦਾ ਹੀ ਸਵਾਦ ਲੱਗਦਾ ਹੈ।
ਹਾਂਜੀ। ਸਹੀ ਹੈ। ਉਹੀ ਨਾ ਮੈਂ ਕਿਹਾ ਤੁਹਾਡੇ ਨਾਲ ਗੱਲ ਕਰ ਲਾ।
ਹਾਂਜੀ- ਹਾਂਜੀ। ਚਲੋ ਅੱਛੀ ਗੱਲ ਹੈ ਨਾ, ਤੁਸੀਂ ਪੁੱਛ ਲਿਆ।
ਹਾਂਜੀ- ਹਾਂਜੀ ਉਹੀ ਨਾ, ਮੈਂ ਕਿਹਾ ਇੱਕ ਆਈਡੀਆ ਲੱਗ ਜਾਂਦਾ ਹੈ ਨਾ, ਨਾਲੇ ਤੁਸੀਂ ਤੇ ਕਰਦੇ ਹੀ ਰਹਿੰਦੇ ਹੋ। ਤੁਹਾਡੇ ਤੇ ਕਿੱਟੀ ਭ ਟੀ ਏ ਸਭ ਕੁਛ ਗੈਸ, ਸਟੋਵ, ਕਾਫੀ ਲੋਕਾਂ ਨੂੰ ਨਿਪਟਾ ਦਿੰਦੇ ਹੋ ਵਧੀਆ ਤਰ੍ਹਾਂ।
ਹਾਂਜੀ- ਹਾਂਜੀ ਸਾਡੇ ਫੇਰ ਫੈਮਿਲੀ ਵੱਡੀ ਹੈ ਨਾ ਤੇ ਸਾਨੂੰ ਹੈਬਿਟ ਏ ਇਸ ਕਰਕੇ।
ਤੁਹਾਡੇ ਤੇ ਪੰਜ ਛੇ ਮਹਿਮਾਨ ਇਵੇਂ ਹੀ ਸਡਨ ਆ ਜਾਣ ਤੁਹਾਨੂੰ ਤੇ ਕੋਈ ਔਖਾ ਹੀ ਨਹੀਂ ਲੱਗਦਾ।
ਹਾਂਜੀ।
ਮੁੰਡੇ ਤੇ ਸੋਚ ਪੈ ਜਾਂਦੀ ਕੀ ਕਰੀਏ ਕੀ ਨਾ ਕਰੀਏ।
ਉਹੀ ਨਾ ਕੁਛ ਫਰਕ ਪੈਂਦਾ ਹੈ ਨਾ ਜਿਸ ਤਰ੍ਹਾਂ ਹੈਬਿਟ ਟਚ ਹੋ ਜਾਂਦਾ ਹੈ ਕੰਮ ਕਰਨ ਦਾ ਇਸ ਲਈ।
ਹੋਰ ਅਸੀਂ ਤੇ ਸਾਡੇ ਨਾ ਘਰੇ ਕੋਈ ਪਨੀਰ ਦੀ ਸਬਜ਼ੀ ਆ, ਔਰ ਇਹ ਸਭ ਕੋਈ ਪਸੰਦ ਹੀ ਨਹੀਂ ਕਰਦਾ ਘਰ ਦੀਆਂ।
ਅੱਛਾ।
ਉਹ ਕਹਿੰਦੇ ਕਿ ਬਾਹਰ ਵਾਲਾ ਟੇਸਟ ਨਹੀਂ ਆਉਂਦਾ ਤੇ ਮੈਂ ਕਿਹਾ ਚਲੋ ਇੱਕ ਵਾਰ ਦੀਦੀ ਨਾਲ ਗੱਲ ਕਰਕੇ ਦੇਖ ਖਾਂਗੇ, ਉਹ ਜਿੱਦਾਂ ਬਣਾਉਂਦੇ ਹੈ। ਕਿਉਂਕਿ ਤੁਸੀਂ ਸ਼ਾਹੀ ਹਾਂਜੀ। ਨਾਲ ਫ਼ਿਰ
ਤਾਂ ਹੈਲਦੀ ਵੀ ਹੈ। ਬਜ਼ਾਰ ਪਤਾ ਨਹੀਂ ਕੀ ਪਾਉਂਦੇ ਨੇ ਕੀ ਨਹੀਂ ਪਾਉਂਦੇ।
ਉਹੀ ਨਾ। ਇੱਕ ਵਾਰ ਟਰਾਏ ਤੇ ਕਰੀਏ। ਕਿੱਦਾਂ ਲੱਗੇਗਾ, ਪਤਾ ਚੱਲੇਗਾ, ਹਨਾ। ਕੀ ਪਤਾ ਜ਼ਿਆਦਾ ਵਧੀਆ ਲੱਗੇ। ਤੇ ਫ਼ਿਰ ਬਾਹਰ ਦਾ ਖਾਣਾ ਹੀ ਭੁੱਲ ਜਾਓ, ਹਾਂਜੀ, ਤੇ ਫਿਰ
ਮੌਸਮ ਹੈ ਬਰਸਾਤੀ, ਇਸ ਬਰਸਾਤ ਦੇ ਮੌਸਮ ਵਿੱਚ ਬਾਜ਼ਾਰ ਦਾ ਤਾਂ ਲੈਣਾ ਵੀ ਨੀ ਚਾਹੀਦਾ।
ਉਹੀ। ਇਸ ਮੌਸਮ ਦਾ ਹੀ ਤੇ ਡਰ ਲੱਗ ਰਿਹਾ।
ਕਿਉਂਕਿ ਟਮਾਟਰ ਵਗੈਰਾ ਯੂਜ ਕਰਦੇ ਨੇ, ਪਤਾ ਨੀ ਕਿਸ ਤਰ੍ਹਾਂ ਦੇ ਹੁੰਦੇ ਨੇ।
ਹਾਂਜੀ।
ਇਸ ਮੌਸਮ ਵਿੱਚ ਸਬਜ਼ੀਆਂ ਵੈਸੇ ਬਹੁਤ ਜਲਦੀ ਗਲ- ਗਲ ਜਾਂਦੀਆਂ ਨੇ।
ਹਮ। ਓਹੀ ਟਮਾਟਰ ਬਾਹਰੋਂ ਇੰਨੇ ਸਾਫ਼ ਨੇ ਅੰਦਰੋਂ
ਅੰਦਰੋਂ ਸਮੈਲ ਕਰਦੇ ਨੇ, ਉਹੀ ਤੇ। ਉਹਨਾਂ ਨੇ ਥੋੜ੍ਹੇ ਨਾ ਦੇਖਣਾ। ਉਹਨਾਂ ਨੇ ਸਭ ਕੁਛ ਮਿਲਾ ਮਲੂ ਕੇ ਬਣਾ ਦੇਣਾ ਵੇ।
ਹਾਂਜੀ। ਉਹੀ ਨਾ। ਆਪਾਂ ਦੇਖਦੇ ਥੋੜੀ ਆ ਉਹਨਾਂ ਦਾ ਕਿਚਨ। ਉਹਨਾਂ ਨੇ ਥੋੜ੍ਹਾ ਨ ਕਲੀਨ ਰਖਣਾ ਹੈ।
ਇੱਕ ਵਾਰੀ ਦੇਖ ਲਿਆ, ਤੇ ਫਿਰ ਤਾਂ ਕਦੇ ਖਾਵਾਂਗੇ ਵੀ ਨਹੀਂ।
ਬਿਲਕੁਲ, ਸਹੀ ਹੈ। ਅਸੀਂ ਮਿਹਨਤ ਤੋਂ ਬਚਨੇ ਆਂ ਨਾ ਕਿ ਚਲੋ ਯਾਰ ਠੀਕ ਹੈ, ਚਲੋ ਥੈਂਕ ਤੇ ਤੁਸੀਂ ਨੇ ਬਹੁਤ ਹੈਲਪ ਕਰ ਦਿੱਤੀ, ਮੈਂ ਹੁਣ ਇਹੀ ਸਭ ਬਣਾਉਂਗੀ ਨਾਲ ਇਹੀ ਸੋਚ ਰਹੀ ਹਾਂ ਮਿੱਠੇ ਵਿੱਚ ਅਸੀਂ ਫੇਰ ਮੈਂ ਤੇ ਆਈਸ ਕਰੀਮ ਕੀਤੀ ਹੋਈ ਸੀ।
ਹਾਂ- ਹਾਂ ਠੀਕ ਏ ਨਾ, ਬਿਲਕੁਲ ਸਹੀ ਗੱਲ ਏ। ਆਈਸ ਕਰ੍ਰੀਮ ਠੀਕ ਹੈ, ਕਿਉਂਕਿ ਇਤਨਾ ਜਲਦੀ ਕੁਛ ਬਣ ਹੋਰ ਤੁਸੀਂ ਬਣਾ ਨੀ ਪਾਓਗੇ ਨਾ, ਇਸ ਕਰਕੇ। ਹਾਂਜੀ, ਚਲੋ ਹਾਂਜੀ, ਓਕੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ।